ਹੈਲੋ
ਹੈਲੋ
ਜੀ ਸਸ ਰੀ ਅਕਾਲ ਜੀ।
ਸਸ ਰੀ ਕਾਲ ਜੀ, ਕਿਵੇਂ ਓ?
ਵਧੀਆ-ਵਧੀਆ, ਤੁਸੀਂ ਸੁਣਾਓ ਕਿਵੇਂ ਓ, ਕੀ ਕਰ ਰਹੇ ਸੀ?
ਹਾਂਜੀ ਮੈਂ ਵੀ ਵਧੀਆ, ਬਸ ਬੈਠੀ ਆ।
ਅੱਛਾ ਮੈਂ ਕਿਹਾ ਬੜੇ ਦਿਨ ਹੋ ਗਏ, ਤੁਸੀਂ ਯਾਦ ਈ ਨੀ ਕੀਤਾ। ਮੈਂ ਕਰਨ ਈ ਲੱਗੀ ਸੀ, ਮੈਂ ਕਿਹਾ ਚੱਲ ਕਰਾਂ ਯਾਦ ਫਿਰ ਮੈਂ ਕਿਹਾ, ਲੋ ਤੁਹਾਡਾ ਫੋਨ ਈ ਆ ਗਿਆ।
ਹਾਂਜੀ, ਮੈਂ ਵੀ ਤੁਹਾਨੂੰ ਈ ਕੋਲ ਕਰ ਰਹੀ ਆ ਬਸ।
ਹੂੰ ਹੋਰ ਰੋਟੀ ਵਗੈਰਾ ਖਾ ਲੀ। ਅੱਛਾ, ਨਾਸ਼ਤਾ ਵਗੈਰਾ ਨਹੀ ਹੋਇਆ ਹਜੇ ਤੁਹਾਡਾ।
ਉਹ ਤੇ ਸਵੇਰੇ ਈ ਕਰ ਲਿਆ ਹਾ।
ਹੋਰ ਕੀ ਖਾਇਆ ਸਵੇੇਰੇ ਨਾਸਤੇ ਚ।
ਉੜਦ ਰਾਜਮਾ ਬਣਾਏ ਹੇ।
ਅੱਛਾ ਰਾਜਮਾਂ ਬਣਾਏ ਸੀ, ਰਾਜਮਾਂ ਤੁਸੀਂ ਮਤਲਬ ਕਿਹੜੇ ਵਾਲੇ ਬਣਾਂਦੇ ਓ ਕਾਲੇ ਵਾਲੇ ਮਤਲਬ ਕਈ ਤਰ੍ਹਾਂ ਦੇ ਆਂਦੇ ਨੇ ਰਾਜਮਾਂਹ
ਹਾਂ ਉਹ
ਹਨਾ ਇੱਕ ਕਾਲੇ ਜੇ ਹਾਂ ਇੱਕ ਕਾਲੇ ਜੇ ਹੁੰਦੇ ਆ, ਤੇ ਇੱਕ ਪ੍ਰੋਪਰ ਰੈਡ ਜੇ ਹੁੰਦੇ ਆ ਮਹਰੂਨ ਕਲਰ ਜੇ ਤੇ ਇੱਕ ਥੋੜੇ ਚਿਤ ਕਬਰੇ ਟਾਈਪ ਜੇ ਹੁੰਦੇ ਆ।
ਹਾਂਜੀ ਉਹੀ, ਮਹਿਰੂਮ ਜੇ
ਤੇ ਤੁਸੀਂ ਮੈਹਰੂਣ ਵਾਲੇ ਬਣਾਏ ਨੇ। ਮੈਨੂੰ ਨਾ ਇੱਕ ਗੱਲ ਨੀ ਸਮਝ ਆਂਦੀ ਕਿ ਮਤਲਬ ਇਨੇ ਤਿੰਨ ਚਾਰ ਤਰ੍ਹਾਂ ਦੇ ਰਾਜਮੇ ਹੁੰਦੇ ਆ, ਤੇ ਫਰਕ ਕੀ ਪੈਂਦਾ ਭਲਾ ਖਾਣੇ ਤੇ ਹੈ ਹੀ ਨੇ।
ਦੇਖ ਲੋ ਟੇਸਟ ਸੇਮ ਐ।
ਮੇਰੇ ਖਿਆਲ ਕਹਿੰਦੇ ਨੇ ਜਿਹੜੇ ਲਾ ਲਾਲ ਵਾਲੇ ਹੁੰਦੇ ਨੇ, ਉਹ ਚਿਤ ਕਬਰੇ ਵਾਲੇ ਤੇ ਲਾਲ ਮਤਲਬ ਗਲਦੇ ਲੇਟ ਨੇ ਮੇਰੇ ਖਿਆਲ
ਹਾਂਜੀ ਸ਼ਾਇਦ, ਹੋਰ ਸੁਣਾਓ ਘਰ ਸਭ ਠੀਕ ਨੇ?
ਹਾਂਜੀ-ਹਾਂਜੀ ਸਭ ਵਧੀਆ ਸਭ-ਸਭ। ਹੋਰ ਕਿਤੇ ਘੁੰਮਣ ਨੀ ਗਏ?
ਨਈ ਘਰ ਈ ਆ।
ਅੱਛਾ ਛੁੱਟੀਆਂ ਪਈਆਂ ਕਿਧਰੇ ਘੁੰਮਣ ਵਗੈਰਾ ਕੁਛ ਪਲੈਨ ਨੀ ਬਣਾਇਆ ਤੁਸੀਂ?
ਬਸ ਯਾਰ ਗਰਮੀ ਬਹੁਤ ਹੋਈ ਐ।
ਅੱਛਾ ਗਰਮੀ ਨੇ ਤੇ ਬੜਾ ਜਮਾ ਈ ਬੁਰਾ ਹਾਲ ਕੀਤਾ ਹੋਇਆ। ਮੈਂ ਹੁਣੇ ਪਿੱਛੇ ਗਈ ਸੀਨਾ ਦਿੱਲੀ ਗਈ ਸੀਨਾ ਤੇ ਉੱਥੇ ਮੈਂ ਮੈਂ ਕਿਹਾ ਚਲੀ ਯਾਰ ਇੰਨੀ ਗਰਮੀ ਕਿੱਥੇ ਇੱਥੇ ਸਾਡੇ ਇੱਧਰ ਫੇਰ ਵੀ ਮੌਸਮ ਥੋੜਾ ਠੀਕ ਠਾਕ ਏ ਸ਼ਾਮ ਵੇਲੇ ਹਵਾ ਵਗੈਰਾ ਚੱਲ ਜਾਂਦੀ ਏ ਤੇ ਥੋੜ੍ਹਾ ਸਕੂਨ ਜਿਹਾ ਪੈ ਜਾਂਦਾ। ਮੈਂ ਉੱਥੇ ਹੀ ਗਈ ਉੱਥੇ ਦੁਪਹਿਰੇ ਸਵੇਰੇ ਸ਼ਾਮ ਇੱਕੋ ਈ ਮੌਸਮ।
ਹੋਰ ਯਾਰ ਕੱਲ੍ਹ ਦੀ ਤਾਂ ਬਹੁਤ ਜ਼ਿਆਦਾ ਗਰਮੀ ਹੋਈ ਐ। ਹਾਲ ਦੀ ਤੇ ਬਰਦਾਸ਼ਤ ਈ ਨੀ ਹੋ ਰੀ।
ਆਹੋ ਐਨੀ ਜ਼ਿਆਦਾ ਗਰਮੀ ਐਨੀ ਜ਼ਿਆਦਾ ਮੈਂ ਤੇ ਕਹਿੰਨੀ ਆ ਕਿ ਹੱਥੋਂ ਜ਼ਿਆਦਾ ਗਰਮੀ ਹੋਈ ਦੀ ਐ। ਅਸੀਂ ਕਮਰਿਆਂ ਚ ਨੀ ਰਾਤੀ ਸੌਂਦੇ ਪਤਾ ਇੰਨੀ ਗਰਮੀ ਲੱਗਦੀ ਏਸੀ ਚਲਾ ਕੇ ਵੀ। ਅਸੀਂ ਬਾਹਰ ਵਿਹੜਾ ਹੈਗਾ ਨਾ ਸਾਡੇ ਉੱਥੇ ਮਤਲਬ ਕਮਰਿਆਂ ਦੇ ਵਿੱਚ, ਤੇ ਓ ਉੱਥੇ ਅਸੀਂ ਕੂਲਰ ਤੇ ਦੋ ਫਰਾਟੇ ਚਲਾ ਕੇ ਉੱਥੇ ਅਸੀਂ ਸੌਨੇ ਹੈਗੇ ਆ
ਅਸੀਂ ਵੀ ਅੰਦਰ ਨਹੀਂ ਸੌਦੇ ਬਾਹਰ ਫਿਰ ਵੀ ਠੀਕ ਹੈ ਅੰਦਰ ਤੇ ਇੰਨੀ ਗਰਮ ਐਸ਼ ਗਰਮੀ ਬਹੁਤ ਐ ਅੰਦਰ
ਬਹੁਤ ਜ਼ਿਆਦਾ ਰ ਘੁਟਣ ਜਿਹੀ ਲੱਗਦੀ ਹੈ ਫਿਰ ਬੜੀ ਅਜੀਬ ਜੀ ਪਤਾ ਇਸੀ ਸੀਧੀ ਫਿਰ ਗੈਸ ਵਗੈਰਾ ਵੀ ਨਾ ਅਜੀਬ ਜਿਹੀ ਚੜ੍ਹਦੀ ਹੈ
ਹਾਂਜੀ ਔਰ ਏ ਸੀ ਤੋਂ ਬਾਹਰ ਆਓ ਤਾਂ ਗਰਮ ਹਵਾ ਪੈਂਦੀ ਹੈ ਤਾਂ ਹੋਰ
ਹੂੰ, ਉਹ ਫੇਿਰ ਠੰਡਾ ਗਰਮ ਹੋ ਜਾਂਦਾ ਬਾਹਰ ਇੱਕਦਮ ਭਾਪਕਾ ਜਿਹਾ ਤੇ ਅੰਦਰ ਕੂਲਿੰਗ
ਹਾਂਜੀ
ਅਰੇ ਫੇਰ ਪਤਾ ਏਸੀ ਯੂਸੀਆਂ ਦੇ ਬਿੱਲ ਵੀ ਬੜੇ ਆਉਂਦੇ ਭੈਣ ਜੀ ਸਾਡਾ ਨੀ ਇੰਨਾ ਹੱਥ ਪੈਂਦਾ ਜਿਸ ਹਿਸਾਬ ਨਾਲ ਬਿੱਲ ਆਉਂਦੇ ਆ ਹੁਣ ਇਹ ਮਤਲਬ ਕਈ ਵਾਰ ਹੁੰਦਾ ਕਈ ਗੈਸਟ ਇਹੋ ਜਿਹੀ ਇਹ ਨਾਲ ਹੀ ਚਲਾਉਣਾ ਪੈਂਦਾ ਬਈ ਜੋ ਅਡਜਸਟ ਨਹੀਂ ਕਰ ਪਾਉਂਦੇ ਤੇ ਹੁਣੇ ਮਤਲਬ ਮਹੀਨਾ ਸਾਡਾ ਲਗਾਤਾਰ ਚਲਿਆ ਸੀ ਮੈਂ ਕਹਿੰਨੀ ਹਾਂ ਭੈਣ ਜੀ ਦਸ ਹਜ਼ਾਰ ਦਾ ਸਾਡਾ ਬਿੱਲ ਆਇਆ ਜੀ
ਹਾਂਜੀ ਹੁੰਦਾ ਯਾਰ ਸਾਡੇ ਵੀ ਕੂਲਰ ਪੱਖੇ ਸੀ ਸਭ ਚਲਦਾ ਹੀ ਰਹਿੰਦਾ ਹੈ।
ਹੂੰ। ਇਹੀ ਹੁੰਦਾ ਇਹੀ ਹੁੰਦਾ ਵੜਾ ਬੜਾ ਅਰੇ ਬੜਾ ਔਖਾ ਹੋ ਜਾਂਦਾ ਜੇ ਬਰਦਾਸ਼ਤ ਜਰਾ ਨਹੀਂ ਹੁੰਦੀ ਜੇ ਛੋਟੇ ਛੋਟੇ ਬੱਚੇ ਹੋਣ ਤੇ ਨਾਲ ਹੀ ਉਹ ਤੇ ਘਬਰਾਹਟ ਉਹ ਨਾ ਨੀ ਹੁੰਦੀ ਰੋਟੀ ਖਾ ਕੇ ਰਾਜੀ ਨ ਉੱਤੋਂ ਗਰਮੀ ਇੰਨੀ
ਟੀ ਵੀ ਆ ਉਹ ਤਾਂ ਬਿਮਾਰ ਹੀ ਹੋ ਜਾਂਦੀ ਹੈ ਗਰਮੀ ਕਰਕੇ ਕਦੇ ਕਦੇ, ਚੱਕਰ ਖਾ ਕੇ ਡਿੱਗ ਜਾਂਦੀ ਹੈ
ਸਾਡੇ ਵਰਗੇ ਤੇ ਕਈ ਵਾਰ ਬਰਦਾਸ਼ਤ ਕਰ ਲੈਂਦੇ ਨੇ ਜੀ ਬਈ ਚੱਲ ਕੋਈ ਗੱਲ ਨੀ ਥੋੜਾ ਟਾਈਮ ਬੱਚਿਆਂ ਕੋਲੋਂ ਨੀ ਹੁੰਦੀ ਜਰਾ ਕਿ ਵੀ ਬਿਲਕੁਲ ਵੀ ਹਾਂ ਬੱਚਿਆਂ ਵੱਲੋਂ ਤਾਂ ਬਿਲਕੁਲ ਵੀ ਨੀ ਹੈ ਇੱਕ ਪਤਾ ਬੱਚੇ ਜਿਹੜੇ ਹੁੰਦੇ ਨੇ ਸੱਚ ਦਸਾਂ ਭੈਣ ਜੀ ਜੇਕਰ ਐਤਵਾਰ ਹੋਵੇ, ਨਾ ਜੇਕਰ ਇਹ ਸਿਰ ਤੋਲਣ ਤੇ ਇਹਨਾਂ ਨੇ ਵਾਲ ਨਹੀਂ ਬੰਨੇ ਸਾੜੀ ਤੇ ਸਾਰੀ ਦਿਹਾੜੀ
ਹਾਂਜੀ-ਹਾਂਜੀ, ਤਾਂ ਹੀ ਤਾਂ ਮੈਂ ਤਾਂ ਸ਼ਾਮੀ ਸਿਰ ਤੋਂ ਆਦੀ ਹਾਂ
ਹਾਂ ਸੰਡੇ ਪਤਾ ਨੀ ਇਹਨਾਂ ਨੂੰ ਸਾਰਾ ਦਿਨ ਠੀਕ ਰਹਿੰਦੇ ਨੇ, ਮਤਲਬ ਹਰ ਰੋਜ਼ ਮਤਲਬ ਮਹੀਨੇ ਚ ਤੇ ਸੰਡੇ ਨੂੰ ਪਤਾ ਨਹੀਂ ਇਹਨਾਂ ਨੂੰ ਕੀ ਹੁੰਦਾ ਨਾ, ਇਹਨਾਂ ਨੇ ਰੋਟੀ ਖਾਣੀ ਜੇ ਨਾ ਇਹਨਾਂ ਨੇ ਕੁੱਛ ਖਾਣਾ ਪੀਣਾ ਤੇ ਨਾ ਇਹਨਾਂ ਨੇ ਵਾਲ ਵੁਲ ਬੰਨੇ ਆ, ਉਹ ਸਾਰੀ ਦਿਹਾੜ ਇਹਨਾਂ ਨੇ ਬਾਹਰ ਘੁੰਮਣਾ ਵੀ ਕਦੀ ਉੱਥੇ ਇੱਥੇ ਚਲੇ ਜਾ ਉੱਥੇ ਚਲੇ, ਜਾ ਪਤਾ ਨੀ ਯਾਰ ਕ ਮਤਲਬ ਕੇਸੇ ਜਿਹੇ ਜੇ ਬੱਚੇ ਅੱਜ-ਕੱਲ੍ਹ ਇਹਨਾਂ ਨੂੰ ਕੋਈ ਫਰਕ ਹੀ ਨੀ ਪੈਂਦਾ
ਸਹੀ ਗੱਲ ਹੈ ਯਾਰ
ਸਾਡੇ ਵਰਗਿਆਂ ਦੇ ਬੁਰੇ ਹਾਲ ਹੋ ਜਾਂਦੇ ਆ
ਹੋਰ ਸੁਣਾਓ ਤੁਸੀਂ?
ਬੜਾ ਔਖਾ ਇਹਨਾਂ ਨੂੰ ਸਮਝਾਈ ਦਾ ਹੁੰਦਾ, ਬਈ ਕੀ ਕਰਦੇ ਪਓ ਤੁਸੀਂ ਇਹ ਨਾ ਨਹੀਂ ਮੰਨਦੇ ਆ ਫੇਰ ਇਹਨਾਂ ਦੇ ਵਾਲ ਵੀ ਇੰਨੇ ਲੰਬੇ-ਲੰਬੇ ਮੈਂ ਕਿਹਾ ਕਹਿੰਦੇੇ ਵੱਡੇ-ਵੱਡੇ ਬ ਵਾਲ ਹੁੰਦੇ ਹਨ ਨੇ
ਹਾਂਜੀ
ਹਾਂ ਇਹਨਾਂ ਨੂੰ ਵੇਖ-ਵੇਖ ਕੇ ਸਾਨੂੰ ਘਬਰਾਹਟ ਹੁੰਦੀ ਹੈ, ਹਾਂਜੀ ਸਭ ਵਧੀਆ, ਇਹਨਾਂ ਨੂੰ ਵੇ ਵੇਖ ਕੇ ਮੈਨੂੰ ਘਬਰਾਹਟ ਹੁੰਦੀ ਆ ਵੀ ਕੁਛ ਹਾਂਜੀ,
ਰੋਟੀ ਪਾਣੀ ਤਾਂ ਕਰ ਲਿਆ ਜੇ,
ਹਾਂਜੀ ਕਿੱਥੇ ਆ ਜੇ ਹੁਣ ਅਸੀਂ ਗਿਆਰਾਂ ਵਜੇ ਤੱਕ ਤਾਂ ਉੱਠੇ ਸੀਗਾ ਅੱਜ ਸੰਡੇ ਸੀ ਨਾ, ਤੇ ਤਾਂ ਕਰਕੇ ਆ ਸਾਰੇ ਹੀ ਲੇਟ ਉੱਠਦੇ ਆ ਸਾਡੇ ਤੇ ਇੱਧਰ ਕਿਉਂਕਿ ਇੱਕ ਸੰਡੇ ਦਾ ਹੀ ਹੁੰਦਾ ਜੇ ਰੈਸਟ ਡੇ ਜਿਹੜਾ ਹੁੰਦਾ, ਬਸ ਜਦੋਂ ਤੱਕ ਨਹੀਂ ਉੱਠ ਠੇ ਨਾ ਤੁਸੀਂ ਸੁੱਤੇ ਤੇ ਉਦੋਂ ਤਕ ਹੀ ਰੈਸਟ ਰਿਹਾ ਜੇ ਬਾਚਂ ਤੇ ਉੱਠੇਦੇ ਹੀ ਕੰਮ ਸ਼ੁਰੂ ਹੋ ਜਾਂਦੇ ਆ,
ਹਾਂਜੀ, ਸਹੀ ਗੱਲ ਹੈ।
ਕਹਿਣ ਵਸੇ ਹੈਗਾ, ਰੈਸਟਡੇ ਅਦਰਵਾਈਜ਼ ਤੇ ਇਹ ਸੰਡੇ ਇਹ ਹੁੰਦਾ ਬੀ ਉਵੀ ਕੰਮ ਅੱਜ ਨਿਮਟਾ ਲੈ ਅੱਜ ਹੀ ਟੈਮ ਮਿਲਿਆ, ਬਸ ਕਰ ਲੈ ਅੱਜ ਹੀ। ਕੋਈ ਬਾਹਰ ਦਾ ਕੰਮ ਰਹਿੰਦਾ ਤੇ, ਉਹ ਵੀ ਬਈ ਕਰ ਲੈ ਹੁਣੇ ਹੀ ਕਰ ਲੈ।
ਬਾਕੀ ਦਿਨ ਤਾਂ ਚਲੋ ਥੋੜ੍ਹਾ ਘੱਟ ਜਿਹਾ ਕੰਮ ਹੁੰਦਾ, ਲੇਕਿਨ ਸੰਡੇ ਨੂੰ ਤਾਂ ਐਂਜ ਲੱਗਦਾ ਹੈ ਕੰਮਾਂ ਦਾ ਪਾ ਪਹਾੜ ਹੀ ਉੱਪਰ ਡਿੱਗ ਗਿਆ ਬਹੁਤ ਕੰਮ ਆ ਜਾਂਦੇ ਨੇ,
ਹਾਂ ਇਹੀ ਚੀਜ਼ ਤੇ ਬੜਾ ਅਰੇ ਬੜਾ ਔਖਾ ਹੁੰਦਾ ਹੈ। ਬਸ ਹੋਰ? ਕੱਟਦੀ ਪੀ ਹੈ ਭੈਣ ਜੀ ਜਿੰਦਗੀ ਬਸ ਕੀ ਕਰੀਏ ਹੁਣ ਕਿਸੇ ਨੂੰ ਅਸੀ ਕੁਛ ਕੈ ਵੀ ਨਹੀਂ ਸਕਦੇ।
ਵੇਖੋ, ਹੁ ਹੁਣ ਕੀ ਬਣਾਦੇ ਬੱਚੇ ਕੀ ਖਾਂਦੇ ਨੇ ਬਾਹਰੋਂ ਮੰਗਾਦੇ ਨੇ ਆ ਉੱਥੇ ਖਾਂਦੇ ਨੇ ਕੀ ਕਰ। ਕਰਦੇ ਨੇ,
ਹਾਂਜੀ,
ਕਿਉਂਕਿ ਘਰ ਦਾ ਤਾਂ ਬੜਾ ਹੀ ਘੱਟ ਖਾਂਦੇ ਨੇ ਬੜੀ ਪਰਸ਼ਾਨ ਹੈਗੀਆਂ, ਭੈਣ ਜੀ ਮੈਂ ਇਹਨਾਂ ਕੋਲੋਂ ਬਹੁਤ ਜ਼ਿਆਦਾ ਇਹਨਾਂ ਨੇ ਬੜਾ ਔਖਾ ਘਰ ਦਾ ਖਾਣਾ ਹੁੰਦਾ ਹੈ। ਇਹਨਾਂ ਨੂੰ ਜਿਵੇਂ ਮੋਮੋਜ ਵਗੈਰਾ ਖਾਂਦੇ ਹਾਂ ਜਿਵੇਂ ਮੋਮੋਜ ਵਗੈਰਾ, ਖਾਂਦੇ ਬਾਹਰ ਦੇ ਇਹਨਾਂ ਨੂੰ ਮੈਂ ਹਜੇ ਘਰ ਨਾ ਮੈਂ ਮਤਲਬ ਮੈਂ, ਦੇ ਦੇ ਨਾ ਬਣਾ ਕੇ ਸੂਜੀ ਦੇ ਬਣਾ ਕੇ ਦਿੰਨੀਆ ਇਹਨਾਂ ਨੇ ਉਹ ਵੀ ਨੀ ਖਾਣੇ ਹੁੰਦੇ ਮੈਦਾ ਹੀ ਖਾਣਾ
ਬਸ ਠੀਕ ਹੈ, ਤਾਂ ਹੀ ਤਾਂ ਛੇਤੀ ਬਮਾਰ ਹੋ ਜਾਂਦੇ ਨੇ।
ਹਾਂ ਤਾਂਹੀ ਤਾਂ ਇਹਨਾਂ ਨੂੰ ਕੁਛ ਲੱਗਦਾ ਨੀ ਹੈ, ਤੇ ਵਾਧਦੇ ਨੀ ਹੈਗੇ ਮੈਂ ਕਹਿੰਦੀ ਹਾਂ ਮੇਰੀ ਬੇਟੀ ਹੈਗੀ ਆ, ਕਿੰਨੇ ਸਾਲਾਂ ਦੀ ਅੱਠ ਦਸ ਸਾਲਾਂ ਦੀ ਹੈਗੀ ਆ ਇੰਨੀ ਛੋਟੀ ਜਿਹੀ ਨ ਲੱਗਦੀ ਮੈਂ ਕਿਹਾ ਘੱਟੋ ਘੱਟ ਤੂੰ ਚੱਲ ਠੀਕ ਹੈ ਤੇਰਾ ਸ਼ਰੀਰ ਨੀ ਥੋੜਾ ਲੱਗਦਾ ਬੱਚਿਆਂ ਵਕਨ ਲੱਗ ਦੀ ਉਹਦੀ ਆਵਾਜ਼ ਹੀ ਬਿਲਕੁਲ ਮਤਲਬ ਬਹੁਤ ਪਤਲੀ ਹੈਗੀ ਆ
ਮੇਰੀ ਭੈਣ ਬੀ ਹੈਗੀ ਹੈ ਅੱਠ ਦਸ ਸਾਲ ਦੀ ਉਹ ਵੀ ਛੋਟੀ ਹੈ ਉਹ ਵੀ ਨੀ ਵਧਦੀ ਪੀ ਲਗਦੀ ਨੀ ਅੱਠ ਦਸ ਸਾਲ ਦੀ ਐ ਕੋਈ ਪੁੱਛੇ ਨਾ ਉਹਨੂੰ ਕਿੰਨੇ ਏਜ ਦੀ ਐ ਤੇ ਉਹ ਕਹੇਗੀ ਮੈਂ ਨੌ ਸਾਲ ਦੀ ਆ ਤੇ ਉਹ ਕੈਨਗੇ ਲੱਗਦੀ ਤੇ ਹੈ ਨੀ ਤੂੰ ਨੌਂ ਸਾਲ ਦੀ
ਕਿੱਥੋਂ ਨੀ ਲੱਗਦੇ ਬਈ ਬੱਚੇ ਬੱਚਿਆਂ ਨੂੰ ਲੱਗਦਾ ਹੀ ਨਹੀਂ ਖਾਧਾ ਪੀਤਾ ਲੱਗੇ ਵੀ ਕਿ ਕਿਥੌ ਭੈਣ ਜੀ ਇਹਨਾਂ ਨੇ ਘਾਰ ਦਾ ਖਾਣਾ ਤੇ ਲੱਗੇ ਨਾ ਬਾਹਰ ਇਹਨਾਂ ਨੇ ਤੇਲ ਤੂਲ ਦਾ ਖਾਣਾ ਐ ਸਭ ਕੁਛ ਪਤਾ ਨੀ ਕਿਹੜੇ ਤੇਲ ਦਾ ਬਨਾਂਦੇ ਨੇ ਕੀ ਕਰਦੇ ਨੇ ਉਹੀ ਇਹਨਾਂ ਨੇ
ਫਿਰ ਵੀ ਪਤਾ ਨੀ ਕਿੰਨੇ ਦਿਨਾਂ ਤੌ ਪਿਆ ਹੁੰਦਾ ਐ
ਮੈਂ ਤੇ ਪਰਸ਼ਾਨ ਹੋ ਗਈ ਇਹਨਾਂ ਨੂੰ ਸਮਝਾ ਸਮਝਾ ਕੇ
ਹਾਂਜੀ
ਪਰ ਇਹਨਾਂ ਨੇ ਉਹੀ ਕੰਮ ਕਰਨਾ ਜੋ ਇਹਨਾਂ ਨੇ ਸਾਰਿਆਂ ਨੇ ਕਰਨਾ
ਬਸ ਯਾਰ
ਬੜਾ ਔਖਾ ਹੋ ਜਾਂਦਾ ਹਾਂ ਬੜਾ ਔਖਾ ਹੋ ਜਾਂਦਾ ਜੀ ਇਹਨਾਂ ਨੂੰ ਸਮਝਾਉਣਾ ਫੇਰ ਮੰਨਦੇ ਬੜੇ ਬੜੇ ਫੇਿਰ ਐਹ ਹੁੰਦਾ ਨਾ ਕਿ ਵੇਖੋ ਹਾਂਜੀ
ਜੇ ਇਹਨਾਂ ਨੂੰ ਕੁਝ ਕਹਿ ਦੋ ਤਾਂ ਤੇ ਗੁੱਸਾ ਹੀ ਹੋ ਜਾਂਦੇ ਨੇ
ਹਾਂ ਉ ਦਾ ਜੇ ਅੱਜ ਕੱਲ ਦੇ ਬੱਚਿਆਂ ਨੂੰ ਕੁਛ ਕਹਿੰਦੇਆ ਵੀ
ਹਾਂਜੀ,
ਕਿਉਂਕਿ ਇਹਨਾਂ ਦਾ ਗਰਮ ਖੂਨ ਹੁੰਦਾ ਹੈ ਮਤਲਬ ਬੜਾ ਬ ਡਰ ਕੇ ਰਹਿਣਾ ਪੈਂਦਾ ਅੱਜ ਕੱਲ੍ਹ ਦੇ ਮਾਂ ਪਿ ਉਹਨੂੰ ਡਰਨਾ ਪੈਂਦਾ ਥੋੜਾ ਬੱਚਿਆਂ ਨੂੰ
ਹਾਂਜੀ- ਹਾਂਜੀ ਸਹੀ ਗੱਲ ਆ
ਨੀ ਇਹੋ ਜਿਹਾ ਚੱਲਦਾ ਵੈ ਹੁਣ
ਹਾਂਜੀ
ਹੋਰ ਮੈਂ ਕਿਹਾ ਤੁਸੀਂ ਸੁਣਾਓ ਤੁਹਾਡੇ ਘਰ ਸਭ ਠੀਕ ਨੇ ਵਧੀਆ
ਹਾਂਜੀ ਸਭ ਵਧੀਆ ਬਸ ਹੁਣ ਬੈਠੀ ਇਹਨਾਂ ਨੂੰ ਪੜ੍ਹਾ ਰਹੀ ਹੀ ਹਾਂ ਹੁਣ ਇਹਨਾਂ ਦੇ ਸਕੂਲ ਖੁੱਲਣਗੇ ਇੱਕ ਤਰੀਕ ਤੋਂ ਹ
ਹਾਂਜੀ- ਹਾਂਜੀ ਹੁਣ ਤਾਂ ਇਹਨਾਂ ਦੇ ਸਕੂਲ ਖੁਲ ਖੇ ਆ ਤੁਹਾਡੇ ਤੋਂ ਮੈਨੂੰ ਯਾਦ ਆਇਆ ਮੈਂ ਵੀ ਹਜੇ ਆਪਣੀ ਬੇ ਏਦਾ ਹੋਮ ਵਰਕ ਕਰਾਣਾ ਜੇ ਮੈਨੂੰ ਤਾਂ ਯਾਦ ਹੀ ਨੀ ਸੀ ਭੈਣ ਜੀ ਚੰਗੇ ਵਾਲੇ ਤੁਹਾਡੇ ਨਾਲ ਗੱਲ ਹੋਈ ਤੇ ਮੈਨੂੰ ਯਾਦ ਆਇਆ ਲੈ
ਹ ਮੇਰੀ ਭੈਣ ਦਾ ਤਾਂ ਹੋ ਗਿਆ ਭਰਾ ਦੇ ਥੋੜ੍ਹੇ ਚਾਰਟ ਵਗੈਰਾ ਰਹਿ ਗਏ ਨੇ ਫਾਈਲਾਂ ਉਹ ਮੈਂ ਈ ਬ ਬਣਾਗੀ
ਮੈਂ ਕਿਹਾ ਮੈਨੂੰ ਤੇ ਕੰਮ ਚ ਯਾਦ ਹੀ ਨਹੀ ਸੀਗਾ ਭੈਣ ਜੀ ਜਰਕ ਵੀ ਮੈਨੂੰ ਯਾਦ ਹੀ ਨਹੀਂ ਰਿਹਾ ਕੰਮ ਕਰਾਨਾ ਪਹਿਲਾਂ ਬਣਾਓ ਬੇਟੀ ਦਾ ਕੰਮ ਕਮ ਫੇਰ ਤੁਹਾਨੂੰ ਕਰਨੀ ਆ ਠੀਕ ਹੈ ਨਾ ਹਾਂਜੀ ਹਾਂਜੀ- ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਕਾਲ ਜੀ
ਸਤਿ ਸ਼੍ਰੀ ਕਾਲ ਜੀ